ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਹੋ
ਹਾਂ ਹਾਂ ਬਸ ਬੈਠੇ ਸੀ
ਅੱਛਾ
ਬੈਠੇ ਸੀ ਤੇ ਮੈਂ ਰੋਟੀ ਨੀ ਖਾਧੀ ਥੋੜੀ ਦੇਰ ਹੋਈ ਹੈ ਰੋਟੀ ਖਾਧੀ ਆ ਬੇਟਾ ਗਿਆ ਸੀ ਨਾ ਦੁਪਹਿਰੇ ਬੇਟਾ ਆਇਆ ਨਾ ਦੋ ਦੋ ਢਾਈ ਵਜੇ ਆਉਂਦਾ ਨਾ ਫਿਰ ਫਿਸ ਤੋਂ ਆਉਂਦਾ ਫੇਰ ਰੋਟੀ ਰੋਟੀ ਬਣਾਈ ਰੋਟੀ ਦਿੱਤੀ ਪਾ ਕੇ ਇਹਨਾਂ ਨੇ ਦਿੱਤੀ ਪਾ ਪਾਪਾ ਨੇ ਦਿੱਤੀ ਹੈ ਬੇਟੇ ਨੇ ਦਿੱਤੀ ਪਾ ਕੇ ਰੋਟੀ ਤੇ ਰੋਟੀ ਰੋਟੀ ਖਾਧੀ ਇਹਨਾਂ ਨੇ ਫੇਿਰ ਹੁਣਰ ਤਨ ਪੁਰਤਨ ਮ ਇਹਨੇ ਰਸੋਈ ਸਾਫ਼ ਕਰਨੀ ਹੈ ਅੱਧੇ ਪੌਣੇ ਘੰਟੇ ਬਾਅਦ ਫ ਰੈਸਟ ਹੋਏਗਾ
ਅੱਛਾ ਅੱਛਾ
ਾਹ ਕੇ ਫਿਰ ਰਸਟ ਹੋਏਗਾ ਫਿਰ
ਲੇਡੀਜ਼ ਲਈ ਰੈਸਟ ਨਹੀਂ ਹੁੰਦਾ
ਮੈਂ, ਹੁੰਦਾ ਨੀ ਰੈਸਟ ਕੀ ਕਰੀਏ, ਆਦਮੀਆਂ ਤੋਂ ਹੋ ਜਾਂਦੀ ਝੂਟੀ ਰਸ਼ ਹੁੰਦਾ, ਜਨਾਨੀ ਨੀ ਹੁੰਦੀ ਰੈਸਟ ਨੀ ਮਿਲਦਾ, ਹਾਂ ਸ ਮੰਗਲਵਾਰ ਰੋਜ਼ ਕੰਮ ਹੈ ਹਾਂ
ਹਾਂਜੀ
ਫੇਰ ਹੁਣ ਜਾਏਗਾ ਲੇਟਿਆ ਜਾਟ ਹੁਣ ਠਹਿਰ ਕੇ ਚਾਹ ਚੀ ਬਣਾਵਾਂਗੀ ਫੇਰ ਤੇ ਰੋਟੀ ਖਾਧੀ, ਹੁਣ ਚਾਹ ਚੁ ਬਣਾਵਾਂਗੇ, ਚਾਹ ਚੁ ਪੀ ਕੇ ਫੇਰ ਜਾਣਗੇ ਆਫਿਸ ਜਾਣਗੇ ਚਾਰ ਵਜੇ ਚ ਚਾਰ ਵ ਦਾ ਟਾਈਮ ਚਾਰ ਵਜੇ ਪੀਂਦੇ, ਚਾਰ ਸਾਢੇ ਚਾਰ ਵੱਜ ਜਾਂਦੇ ਚਾਰ ਵਜੇ ਸਾਢੇ ਚਾਰ ਪੀਂਦੇ ਨਾ ਚਾਹ, ਫਿਰ ਆਫਿਸ ਜਾਂਦੇ ਚਾਹ ਚੁ ਪੀ ਕੇ ਫਿਰ
ਅੱਛਾ ਜੀ, ਅੱਛਾ, ਹੋਰ ਸ਼ਾਮੀ ਜਾਂਦੇ ਹੋ ਫਿਰ ਗੁਰਦੁਆਰੇ
ਨਹੀਂ, ਸ਼ਾਮੀ ਦੇ ਗੁਰਦੁਆਰੇ ਨੀ, ਮੁਸ਼ਕਿਲ ਸ਼ਾਮੀ ਤੇ ਨਹੀਂ ਹੁਣ ਜਾਂਦੀ, ਪੈਰ ਤੇ ਚੋਟ ਲੱਗ ਵੀ ਨਾ, ਗੁਰਦੁਆਰਾ ਰਹਿ ਗਿਆ, ਸ਼ਾਮੀ ਨੀ ਜਾ ਸਕਦੀ। ਪੈਰ ਦੀ ਹੱਡੀ 'ਚ ਗੈਪ ਆ ਗਿਆ ਸੀ ਨਾ-
ਅਛਾ, ਕਿਵੇ-
ਵਿਚ ਗੈਪ ਆ ਗਿਆ ਸੀ, ਬਸ ਆਪਣੇ ਆਪ ਗੈਪ ਆ ਗਿਆ ਹੱਡੀ 'ਚ, ਪਹਿਲੇ ਬਹੁਤ ਦਰਦ ਹੁੰਦਾ ਪਿਆ ਸੀ। ਪੈਰ ਬਹੁਤ ਦਰਦ ਰਹਿੰਦਾ ਸੀ, ਫਿਰ ਡਾਕਟਰ ਨੂੰ ਦਿਖਾਇਆ ਐਕਸਰੇ ਕਰਾਇਆ। ਉਹ ਫੇਰ ਡਾਕਟਰ ਕਹਿਣ ਲਗਾ। ਇਹ ਤਾਂ ਬਹੁਤ ਸਾਡੇ ਹੋਇਆ ਪਿਆ, ਬੜਾ ਡਾਊਟ ਲੱਗਦਾ ਵੀ ਐ ਹੱਡੀ ਵਿਚ ਗੈਪ ਆਇਆ ਜੋ ਉਪਰੇਸ਼ਨ ਕਰਾਉਣਾ ਪਏਗਾ ਤੁਹਾਨੂੰ-
ਅੱਛਾ
ਫੇਰ ਫ ਡਾਕਟਰ ਫ ਫਿਰ ਓਪਰੇਸ਼ਨ ਕਰਾਇਆ ਡਾਕਟਰ ਫ ਪ੍ਰਾਈਵੇਟ ਪਿਛਲੇ ਦੋ ਸਾਲ ਓਪਰੇਸ਼ਨ ਕਰਾਇਆ, ਫਿਰ ਰਾੜ ਪਾਈ ਸੀ ਉਹਨਾਂ ਨੇ ਪੈਰ 'ਚ, ਫੇਰ ਰਾੜ ਪਾਈ ਸੀ ਫੇਰ ਸਾਲ ਬਾਦ ਦੂਸਰਾ ਓਪਰੇਸ਼ਨ ਹੋਇਆ, ਫਿਰ ਰਾੜ ਕੱਢੀ ਉਹਨਾਂ ਨੇ
ਅੱਛਾ
ਹਾਂ, ਚਾਰ -ਪੰਜ ਸਾਲ ਹੋ ਗਏ ਪਰਸਾ ਥੋੜਾ ਬਹੁਤ ਫ਼ਰਕ ਜ ਜ਼ਿਆਦਾ ਫਰਕ ਨੀ ਹੈ, ਪਤਾ ਉਹ ਸਰੀਰ ਨੀ ਰਹਿੰਦੇ ਨਾ ਆਪਰੇਸ਼ਨ ਹੁੰਦਾ
ਉਪਰੇ, ਹਾਂ ਬਲੱਡ ਨਿਕਲਦਾ ਵਵੇ ਬੋਡੀ ਅੰਦਰੋਂ
ਦਾ ਫੇਰ ਵੀ ਜੋ ਕੁਦਰਤੀ ਬੰਦਾ, ਕੁਦਰਤੀ ਹੈ ਨਾ ਫਿਰ ਹੋਗਾ, ਰਬ ਨੇ ਬਣਾਇਆ ਉਹ ਰਜ ਨਹੀਂ ਹੈ
ਹਾਂਜੀ
ਇਹ ਪਰੇਸ਼ਾਨੀ ਤਾਂ ਹੁੰਦੀ, ਭਾਗ ਦੌੜ ਨੀ ਹੁੰਦੀ ਨਾ ਜ਼ਿਆਦਾ
ਹਾਂਜੀ- ਹਾਂਜੀ, ਬਿਲਕੁਲ- ਬਿਲਕੁਲ-
ਆਰਾਮ ਨਾਲ ਧੀਰੇ- ਧੀਰੇ ਕੰਮ ਕਰ ਲਓ, ਬਸ ਘਰ ਦਾ ਅੰਦਰ ਬਾਹਰ ਹੋ ਜਾ ਬਸ, ਥੋੜਾ ਬਹੁਤ- ਕੰਮ ਕਰ ਲਿਆ, ਆਰਾਮ ਨਾਲ ਬਹਿ ਕੇ ਸਭ। ਨਾ ਲਏ ਰੋਟੀ ਬਣਾ ਲਈ, ਹਲਕਾ, ਫੁਲਕਾ ਕੰਮ ਕਰ ਲਈ ਦਾ।
ਕਰਨਾ-
ਬਸ ਥੋੜਾ- ਥੋੜਾ ਹਲਕਾ ਕੰਮ ਬੇਟੇ ਦੀ ਬਹੂ ਕਰ ਲੈਂਦੀ ਕੰਮ-
ਅਛਾ- ਅਛਾ-
ਕੁਛ ਉਹ ਕਰਦੀ, ਕੁਛ ਆਪ ਕਰਦੇ, ਰਲ -ਮਿਲ ਕੇ ਕਰ ਲਈਦਾ ਨਾ ਕੰਮ-
ਕਿ ਉਹ ਹੱ ਹੱਥ ਮਤਲਬ ਹੋ ਜਾਂਦਾ ਨਾ ਕੰਮ-
ਹਾਂ, ਪਤਾ ਨੀ ਲੱਗਦਾ, ਜਿਹੜਾ ਮੇਰੇ ਕੋਲ ਆ ਮੈ ਕਰਨੀ ਜਿਹੜਾ ਉਹਦੇ ਕੋਲ ਹੁੰਦਾ ਹੈ ਉਹ ਕਰ ਲੈਂਦੀ ਹੈ। ਧੀਰੇ- ਧੀਰੇ ਕਰ ਲੈਂਦੀ, ਉਹਵੀ ਰਲ ਮਿਲ ਕੇ ਹੋ ਜਾਦਾ - ਕੀ ਕਰਨਾ ਫੇਰ, ਹੁਣ ਇਕਲੇ ਨੀ ਹੁੰਦਾ ਪਤਾ- ਤੁਹਾਡੀ ਮੰਮੀ ਠੀਕ ਨੀ ਰਹਿੰਦੀ ਆਹ ਕਰਦੀ ਰਹਿੰਦੀ ਲੱਗੀ ਰਹਿੰਦੀ ਉਹਵੀ। ਕਰਦੀ ਰਹਿੰਦੀ ਹੈ, ਮਨਾ ਕਰਦੀ ਮੰਮੀ ਨਾ ਕਰੋ ਨਾ ਕਰੋ, ਮੈ ਕਿਹਾ ਵਿਹਲੇ ਬਹਿ ਕੇ ਕੀ ਕਰਾਂਗੇ। ਤੇ ਚਲੋ ਟਾਈਮ ਪਾਸ ਹੋ ਜਾਂਦਾ, ਖਾਲੀ ਟਾਈਮ ਨ ਪਾਸ- ਬੋਰ ਹੋ ਜਾਂਦਾ ਖਾਲੀ ਬੈਠ- ਬੈਠ ਕੇ ਬੰਦਾ
ਉਹ ਤੇ ਹੈ। ਹੀ ਹੈ। ਬੰਦਾ ਵਿਆਹ ਵੀ ਤੇ ਹੀ ਕਰਾਉਦਾ ਨਾ ਹਾਂ ਥੋੜਾ ਸੁਖ ਸਾਨੂੰ ਵੀ ਮਿਲੇ ਆਰਾਮ ਨਾਲ ਬੈਠੀਏ ਹੁਣ।
ਬਸ ਕੀ ਕਰੀਏ ਕਰਮਾ ਦੀ ਗੱਲ ਕੀ ਕਰੀਏ ਕਰਨਾ ਦੁਖ ਦੁਖ ਤੇ ਮਿਲਨਾ ਕੀ ਕਰੀਏ
ਦਵਾਈ ਵਗੈਰਾ ਚੱਲਦੀ ਹੈ। ਕਿ ਬੰਦ ਹੋ ਗਈ ਹੈ।
ਨਹੀ ਦਵਾਈ ਤੇ ਖਾ ਰਹੀ ਦਵਾਈ ਖਾਣੀ ਤਾਂ ਤੇ ਚੱਲਣੀ- ਦਵਾਈ ਨਾ ਖਾਂ ਚੱਲਿਆ ਨੀ ਜਾਂਦਾ ਹ ਹਾਂ। ਦਰਦ ਹੁੰਦੀ ਨਾ ਸਾਰਾ ਸਰੀਰ ਦਾ ਵਜ਼ਨ ਪੈਂਦਾ ਨਾ ਪੈਰ ਤੇ ਉਹ ਦਰਮ ਤੇ ਹੋਏਗੀ ਫੇਰ
ਹਾਂਜੀ- ਹਾਂਜੀ
ਥੋੜਾ ਬਹੁਤ ਰੈਸਟ ਕਰੋ ਫਿਰ ਤਾਂ ਫ਼ਰਕ ਪੈਂਦਾ।
ਹਾਂਜੀ ਪੈਰ ਦੀ ਦਿੱਕਤ ਹੈ। ਨਾ ਮਤਲਬ ਧਿਰੇ- ਧਿਰੇ ਹੀ ਠੀਕ ਹੁੰਦਾ ਪੈਰ
ਹਾਂ ਧਿਰ- ਧਿਰੇ ਆਂਦਾ ਫਿਰ ਧੀਰੇ- ਧੀਰੇ ਹੁੰਦਾ ਇੱਕ ਤਾਂ ਖਾਣੀ ਤੇ ਪੈਦੀ ਖੁਰਰਾਕ-
ਹਾਂਜੀ ਦਵਾਈਆਂ ਵੀ ਬੰਦਾ ਕਿੰਨੀ ਖਾ ਲਏਗਾ।
ਦਵਾਈਆਂ ਖਾ ਖਾ ਅੱਕ ਗਏ ਦਵਾਈ ਚਾਰ ਪੰਜ ਸਾਲ ਹੋ ਦਵਾਈ ਖਾ ਕੇ ਅੱਕ ਗਏ ਕਿੰਨੇ ਖਾਈਏ ਦਵਾਈਆਂ।
ਅੱਛਾ।
ਹੋਰ ਕਦੀ ਕੁਛ ਹੈ, ਕਦੇ ਕੁਛ।
ਤੇ ਦਿੱਕਤ ਬੜੀ ਹੀ ਮਤਲਬ ਔਖਾ ਹੋ ਜਾਂਦਾ ਬੰਦਾ ਹੱਥ ਵਗੈਰਾ ਦੀ ਕੋਈ ਛੋਟ ਲੱ ਚੋਟ ਲੱਗੇ ਬੰਦਾ ਇੱਕ ਹੱਥ ਨਾਲ ਚਲਾ ਲੈਂਦਾ ਪੈਰ ਨਾਲ ਚੱਲਣਾ ਹੁੰਦਾ ਹਨਾ। ਬੜੀ ਦਿੱਕਤ ਆਉਂਦੀ ਹੈ ਕੰਮ ਕਰਦੇ ਹੋਏ ਸਾਰਾ।
ਪਹਿਰ ਦੀ ਜਿਆਦਾ ਪਰੇਸ਼ਾਨੀ ਸਾਰਾ ਵਜਨ ਪੈਂਦਾ ਨਾ ਸਰੀਰ ਦਾ ਪੈਰ ਤੇ ਇਹ ਜਿਆਦਾ
ਨਨਾਣਾ ਵਗੈਰਾ ਜਿਵੇ ਕਮ ਕੁਮ ਥੋੜੀ ਕਰਾ ਦੇ ਨਾਲ
ਨਹੀ ਨਾ- ਨਾ ਪਹਿਲੇ ਆਪਓਪਰੇਸ਼ਨ ਕਰਾਇਆ ਸੀਇਆ ਸੀ ਮੈਰੀ ਨਨਾਣ ਮੇਰੀ
ਅਛਾ
ਫਿਰ ਦੁੱਖ ਸੁੱਖ ਤੇ ਆਂਦੀ ਹੁ ਕੌਣ ਰੋਜ਼ੋ ਕੌਣ ਆਏਗਾ ਤੈਨੂੰ ਪਤਾ ਕੌਨ ਕੋਈੇਵੇਲਾ ਥੋੜੀ ਰੋਜ਼ ਕੌਣ ਆਏਗਾ।
ਹਾਂ ਇਹ ਤਾਂ ਹੈ। ਹੀ ਸਭ ਦੇ ਆਪਣੇ ਆਪ
ਆਪਣੇ ਆਪਣੇ ਕੰਮ ਹੁੰਦੇ ਘਰ ਦੇ ਉਹ ਵੀਨੂੰ ਪੁਤ- ਬੱਚਿਆਂ ਲਈ ਉਹ ਨਾ ਘਰ ਏ ਕੁਛ ਗਰਮੀ ਨਿਕਲਿਆ ਨੀ ਜਾਂਦਾ ਅਗਰ ਦੁੱਖ ਸੁੱਖ ਬਣਿਆ ਤਾਂ ਅਗਲੀ ਕਰ ਦਿੰਦੀ ਆ ਜਾਦੀ ਦੋਸਤ ਬਣੇ ਐਸੀ ਗੱਲ ਨੀ ਤੇ ਫੇਰ ਰੋਜ ਤੇ ਨੀ ਅਛਾ ਨੀ ਲੱਗਦਾ ਨਾ ਰੋਜ ਦੇ ਕਹਿੰਦੇ ਅਸੀ ਵੀ ਆਓ ਤੁਸੀ ਥੋੜ੍ਹਾ ਬਹੁਤਾ ਆਪਣਾ ਸਰੀਰ ਵੀ ਥੋੜ੍ਹਾ ਚੱਲਣਾ ਚਾਹੀਦਾ ਨਾ ਚੱਲਦਾ ਫਿਰਦਾ ਸਰੀਰ ਸਹੀ ਰਹਿੰਦਾ
ਦੇਖੋ ਰਿਸ਼ਤੇਦਾਰਾਂ ਦਾ ਪਤਾ ਉਦੋ ਹੀ ਲਗਦਾ ਦੁੱਖ ਹੁੰਦਾ ਸਾਡੇ ਸਰੀ ਦੁੱਖ ਆਏਗਾ ਤੇ ਪਤਾ ਲੱਗਦਾ ਰਿਸ਼ਤੇਦਾਰ ਕਿਹੜੇ ਸਾਡੇ ਆਪਣੇ ਨੇ ਕਿਹੜੇ ਬੈਗਾਨੇ ਨੇ ਕਈ ਆਪਣੇ ਹੋ ਕੇ ਵੀ ਨਹੀ ਆ ਸਕਦਾ ਕੋਲ ਕਿ ਬੇਗਾਨੇ ਹੋ ਕੇ ਬੰਦਾ ਦੂਰੋਂ ਵੀ ਆ ਜਾਂਦਾ।
ਮੈਂ ਸਹੀ ਗੱਲ ਇਹ ਪਤਾ ਲੱਗਦਾ ਟਾਈਮ ਤੇ ਵੀ ਕਿਹੜੇ ਔਖੇ ਟਾਈਮ ਤੇ ਬੰਦਾ
ਬਿਲਕੁਲ। ਹੁਣ ਜਿਹੜਾ ਸਾਡੇ ਪਾਪਾ ਐਕਸਪਾਇਰ ਹੋ ਗਏ ਸੀਗੇ ਸਭ ਦਾ ਪਤਾ ਲੱਗਿਆ। ਕੌਣ ਕਿੱਦਾਂ, ਕਿੱਦਾਂ ਵਰਤਦਾ ਹੈਗਾ।
ਹਮ
ਮਤਲਬ ਇੱਕ ਅ ਪਰਸਨ ਦੇ ਜਾਣ ਤੋਂ ਬਾਅਦ ਸਾਰੀ ਲਾਈਫ ਚੀ ਬਦਲ ਜਾਂਦੀ ਹੈਗੀ ਹੈ। ਇੱਕ ਬੰਦਾ ਚਲਾ ਜਾਏਗਾ। ਉਹ ਬਸ ਉਹਨਾਂ ਦੇ ਪੈਰ ਦੀ ਦਿੱਕਤ ਸੀਗੀ ਸਵੈਲਿੰਗ ਹੋਈ ਇਨਫੈਕਸ਼ਨ ਵੱਧ ਗਿਆ ਸੀਗਾ ਮਤਲਬ ਉਹਨਾਂ ਨੇ ਸਾਰੇ ਬੋਟ ਵਿਚ ਫੈਲ ਗਿਆ ਸੀ ਇਨਫੈਕਸ਼ਨ
ਅੱਛਾ ਜੀ।
ਹਾਂਜੀ ਉਹ ਬਸ ਇਨਫੈਕਸ਼ਨ ਜ਼ਿਆਦਾ ਫੈਲ ਗਿਆ ਉਹਦੇ ਕਾਰਨ ਮਤਲਬ ਵਿਆਹ ਕੀਤਾ ਮਤਲਬ ਸਾਡਾ ਵਿਆਹ ਹੋਇਆ ਵਿਆਹ ਵਾਲੇ ਦਿਨ ਬੈਠ, ਬੈਠ ਕੇ ਕਿ ਉਹਨਾਂ ਦਾ ਸਾਰਾ ਹਾਰਟ ਤੱਕ ਪਹੁਚ ਗਿਆ ਸੀਗਾ ਦਿਲ ਤੱਕ ਇਨਫੈਕਸ਼ਨ ਇੰਨਾ ਫੈਲ ਗਿਆ ਕਿ ਉਹ ਉੱਠੀ ਨੀ ਪਾਏ ਉੱਧਰੋਂ ਬੈਠੇ, ਬੈਠੇ ਡੋਲੀ ਹੋਈ ਹੈ ਬੈਠੇ ਬੈਠੇ ਸਭ ਕੁੱਛ
ਹਾਂ, ਵੇਖੋ। ਸ਼ੁਕਰ ਕਰੋ ਚਲੋ ਵੇਆ ਕਾਰ ਗੀ, ਆਪਨੇ ਹੱਥੋਂ ਚਲੋ ਸ਼ੁਕਰ ਵੇਆ ਆਪਨੇ ਹੱਥੋਂ ਕਾਰ ਗੇ ਨ ਚਲੋ, ਭਾਰਾ ਲਾ ਗੇ ਨੇ।
ਹਾਂਜੀ-ਹਾਂਜੀ, ਫੇਰ ਏ ਕਿ ਕਮੀ ਤੇ ਹੁੰਦੀ ਐ ਨਾ ਤੁਸ਼ ਯਾਦ ਵੀ ਆਂਦੀ ਏ ਹਾਂ, ਬਈ ਏਈ ਨਵਾਂ-ਨਵਾਂ ਵੇਆ ਹੋਏਐ। ਮਤਲਬ ਜੇ ਕੁਛ ਟੈਮ ਬਾਰ ਚਲਾ ਜਾਏ ਕੋਈ ਓ ਦੁੱਖ ਨੀ ਲੱਗਦਾ, ਵੇਹ ਤੋਂ ਇਕਦਮ ਬਾਰ ਜਾਏ ਫਿਰ ਮਤਲਬ ਕ ਓਹੀ ਗੱਲਾਂ ਮਨ ਚ ਆਂਦੀਆਂ ਨੇ, ਬਈ ਹਾਂ
ਲੱਗਦਾ ਈ ਏ।
ਤਾਂਈ ਕਰਕੇ, ਬਿਲਕੁਲ ਕੇਓਕਿ ਫਿਰ ਦੇਖਦੇ ਹੈਗੇ ਆ ਸਬ ਦੇ ਪਾਪ ਪਾਪਾ ਨੇ, ਵੀੜੀਓਜ਼ ਪਾਂਦੇ ਨੇ ਪੇਆਰ ਕਰਦੇ ਨੇ ਪਾਪਾ ਜਾਂਦੇ ਆ ਖ਼ੁਸ਼ੀ ਨਾਲ ਮਿਲਦੇ ਨੇ, ਫਿਰ ਓ ਮੰਮੀ ਫਿਰ ਕੱਲੇ ਰੈ ਜਾਂਦੇ ਨੇ ਫੇਰ, ਬ੍ਰਦਰ ਵੀ ਛੋਟਾ ਈ ਹੈਗਾ ਵੇ।
ਹਾਂ, ਕਰਦਾ ਬ੍ਰਦਰ ਕਾੰਮ ਜਾਂਦੈ ਨਾਲ ਜਾਂਦੈ ਕਾੰਮ?
ਐਂਜ ਹਜੇ ਤੇ ਓਨੇ ਸ਼ੁਰੂ ਈ ਕੀਤੈ ਨਯਾ ਕੰਮ ਸਿੱਖ ਮਤਲਬ ਹਜੇ ਏ ਸੀ ਦੇ ਵਗੈਰਾ ਦਾ ਕੰਮ ਜੀ ਸਿੱਖ ਖ ਰੈਯਾ, ਹਲੇ ਇਨਾ ਮਤਲਬ ਨੌਲੇਜ ਹੋਈ ਨੀ ਹਜੇ ਦੋ-ਤਿੰਨ ਮ੍ਹੀਨੇ ਈ ਹੋਏ ਨੇ।
ਅੱਛਾ, ਅੱਛਾ-ਅੱਛਾ।
ਬਸ
ਕਰਦਾ ਕੰਮ?
ਨਈ ਏਦਰ ਈ, ਮਤਲਬ ਕਿਸੀ ਦੀ ਦੁਕਾਨ ਤੇ ਲਵਾ ਤਾ ਸੀਗਾ। ਜੇ ਸਿਖਾ ਦਿੰਦਾ ਕੋਈ ਅੰਕਲ, ਬਈ ਤੂੰ ਸਿੱਖ ਲੈ। ਸਾਲ ਦੋ ਸਾਲ ਬਾਦ ਕੈਂਦੇ, ਤੂੰ ਹੋਜੇਂਗਾ ਅਪਣੇ ਪੈਰਾਂ ਤੇ ਸਟੈਂਡ। ਤਾਂ ਤੱਕ ਏ ਹੇ ਕਿ ਮੰਮਾ ਫਿਰ ਕੱਲੇ ਨੇ, ਛੋਟਾ ਜੇ ਬ੍ਰਦਰ ਛੋਟਾ ਹੈਗਾ ਫਿਰ ਘਰ ਚਲਾਨਾ ਵੀ ਓਖਾ ਹੋ ਜਾਂਦੈ, ਜਿੱਥੇ ਮਤਲਬ ਵੱਡਾ ਬੰਦਾ ਵੱਡਾ ਈ ਹੋਂਦੈ। ਘਰ ਨੂੰ ਕਿਵੇਂ ਚਲਾਣਾ, ਜਿਵੇਂ ਪੇਰੇਂਟਸ ਨੂੰ ਪਤਾ ਹੁੰਦੈ ਵਈ ਆਪ ਅਪਣਾ ਘਰ ਕਿਵੇਂ ਚਲਾਣੈ, ਬੱਚੇ ਨੂੰ ਥੋੜੀ ਨਾ ਪਤਾ ਕਿਵੇਂ ਖਰਚਾ ਕਡਨ ਚੱਲਨੈ।
ਨਾ, ਬੋਤ ਮੁਸ਼ਕਲ ਹੋ ਜਾਂਦੀ ਐ। ਜੋ ਬੋਤ ਓਖਾ ਹੋ ਜਾਂਦੈ।
ਹਾਂਜੀ, ਫੇਰ ਸਾਰੇ ਰਿਸ਼ਤੇਦਾਰ ਵੀ ਨੀ ਕੋਈ ਪੁੱਛਦਾ, ਨਾ ਭੈਣ, ਨਾ ਭਰਾ, ਨਾ ਭੂਆ, ਮਾਮੇ ਸਾਰੇ ਪਿੱਛੇ ਹੋ ਜਾਂਦੇ ਨੇ, ਨਾ ਫੋਨ ਤੇ ਨਾ ਆ ਕੇ ਪੁੱਛਦੇ ਨੇ।
ਬਸ ਏ ਆ ਨਾ, ਇਓ ਟੈਮ ਪਤਾ ਲੱਗਦੈ ਨਾ ਔਖੇ ਟੈਮ ਕੋਨ ਕੰਮ ਆਂਦੈ ਇਓ ਪਤਾ ਲੱਗਦੈ ਰਿਸ਼ਤੇਦਾਰਾਂ ਦਾ
ਓਹੀ ਬੰਦੇ ਦੇ ਘਰ ਪੈਲੇ ਸਾਰੇ ਆਂਦੇ ਸੀਗੇ ਭੂਆ, ਮਾਸੀਆਂ ਖੁਸ਼ ਸਾਰ ਟੱਬਰ ਕੱਠੇ ਹੋ ਕੇ ਬੈਠਾ ਰੈਂਦਾ ਸੀਗਾ, ਮਤਲਬ ਉਸ ਟੈਮ ਸਬ ਅੱਛੇ ਸੀਗੇ। ਪਾ ਮਤਲਬ ਪਾਪਾ ਜਦ ਐਕਸਪਾਏਰ ਹੋਏ, ਉਸ ਤੋਂ ਬਾਦ ਸਾਰੇ ਦੇ ਹੀ ਰੰਗ ਬਦਲ ਗਏ।
ਬੇਰੰਗ
ਮਤਲਬ ਹੁੰਦਾ ਨਾ, ਮਤਲਬ ਵੀ ਜਿਨੂੰ ਆਪਾਂ ਅਪਨਾ ਮੰਨਦੇ ਆ ਓ ਮਤਲਬ ਦੁੱਖ ਆਂਦਾ ਤਾਂ ਪਤਾ ਲੱਗਦੈ, ਕੋਣ ਸਾਡਾ ਅਪਣਾ ਹੈਗਾ।
ਕੋਨ ਅਪਨਾ ਕੋਨ ਪਰਾਯਾ ਟੈਮ ਤੇ ਪਤਾ ਲਾਗਦਾ ਬੰਦੇ ਦਾ, ਕੋਨ ਅਪਨਾ ਕੋਨ ਪਰਾਏਆ। ਸੁੱਖ ਵੇਲ ਤਾਂ ਸਾਰੇ ਆਂਦੇ ਆ ਜਾਂਦੇ ਆ, ਜੋ ਦੁੱਖ ਵਿੱਚ ਸਾਥ ਦੇ ਨਾ ਬੰਦਾ ਓ ਮੰਨੇਆ ਜਾਂਦਾ।
ਇੱਕ ਹੁੰਦਾ ਨਾ ਜਬ ਜਾਦਾ ਬਿਮਾਰ ਹੋਏ। ਚਲੋ ਮ ਬਜ਼ੁਰਗ ਜਾਦਾ ਹੋ ਗੇਆ ਮੰਨਦੇ ਆ ਚੱਲ ਬਿਮਾਰ ਸੀਗਾ ਮੰਜੀ ਤੇ ਸੀ, ਬਈ ਚਲੋ ਕੋਈ ਗੱਲ ਓਦਾ ਦੁੱਖ ਇੰਨਾ ਨੀ ਲੱਗਦਾ, ਚੱਲਦੇ ਫਿਰਦੇ ਬੰਦਾ ਇੱਕ ਦਮ ਚਲਾ ਜਾਏ ਨਾ ਬਸ ਉਸ ਤੋਂ ਬੋਤ ਜਾਦਾ ਦੁੱਖ ਲੱਗਦੈ, ਕੁੱਝ ਡੋਕਟਰਾਂ ਨੇ ਵੀ ਕੁੱਝ ਡੋਕਟਰ ਵੀ ਏਥੇ ਭਰੋਸ ਸਾ ਨੀ ਕਰ ਸਕਦੇ ਆੱਜ ਦੇ ਟੈਮ ਤੇ।
ਹਾਂ ਵੋ ਤੋ ਹੈ, ਬੋਤ ਬੁਰਾ ਹਾਲ ਐ ਡੋਕ ਡੋਕਟਰ ਬੋਤ ਬੁਰਾ ਹਾਲ ਪੈਸੇ ਰਿਸ਼ਤੇ ਪੈ ਡੋਕਟਰ ਦੇ ਬਸ। ਪੈਸਾ ਦੇ ਦੋ ਪੈਸਾ ਚਈਦਾ ਓਨੂੰ ਕੋਈ ਮਤਲਬ ਨੀ ਕਿਸੇ ਨਾਲ ਵੀ। ਇਨਸਾਨੀਅਤ ਆਲੀ ਤਾਂ ਗਾੱਲ ਈ ਨੀ ਰਈ ਨਾ ਆਜ-ਕਾੱਲ, ਇਨਸਾਨੀਅਤ ਆਲੀ ਗੱਲ
ਇੰਜੈਕਸ਼ਨ ਦੇ ਦੇਣੇ ਹੋਸ਼ਾਂ ਆਂਦੀ ਸੀ ਇੰਜੈਕਸ਼ਨ ਦੇ ਦੇਣੇ, ਹੋਸ਼ ਚ ਈ ਨੀ ਆਣ
ਬਸ ਡਾਕਟਰਾਂ ਦਾ ਬਸ ਵੀ ਏ ਗਲਤ ਕੰਮ ਏ ਡਾਕਟ ਆ ਤੇ, ਇਨਸਾਨੀਅਤ ਆਲੀ ਚੀਜ ਤਾਂ ਰਹੀ ਨੀ ਨਾ ਅੱਜ ਕੱਲ੍ਹ। ਹਾਂ, ਕੀ ਪਤਾ ਕੀ ਕੀ ਤਾਂ ਕੀ ਨੀ ਕੀਤਾ ਬ
ਕੀ ਹੋਇਆ, ਬਸ ਸਾਡੇ ਕਹਿਣ ਚ ਲ ਸਮਾਂ ਆ ਗਿਆ ਸੀ ਟਾਈਮ ਆ ਗਿਆ ਸੀ ਫਿਰ ਕਹਿ ਕੇ ਮਨ ਨੂੰ ਸਮਝਾਣਾ ਈ ਪੈਂਦਾ ਐ। ਹੁਣ ਕੋਈ ਕੰਪਲੇਂਨ ਵੀ ਨੀ ਕਰ ਸਕਦਾ ਡਾਕਟਰ ਦੇ
ਨਈ ਦਸ ਸਹੀ ਗੱਲ ਕੀ ਦੈ, ਐ ਤੇ ਹੈ।
ਹਾਂਜੀ, ਕਿਸੇ ਦੀ ਸੁਣ ਚੱਲਦੀ ਨਈ ਆ ਨੋਰਮਲ ਗ਼ਰੀਬ ਬੰਦੇ ਦੀ ਕੋਈ ਸੁਣਦਾ ਵੀ ਨੀ,
ਨਈ ਸੁਣਦਾ ਅੱਜ ਕੱਲ੍ਹ ਕੁਝ ਨੀ ਚੱਲਦੀ ਅੱਜ ਕੱਲ੍ਹ ਪੈਸੇ ਵੱਲੇ ਦੀ ਚੱਲਦੀ ਆ, ਗਰੀਬ ਬੰਦੇ ਕੋਈ ਨੀ ਸੁਣਦਾ ਅੱਜ ਕੱਲ੍ਹ।
ਹਾਂਜੀ।
ਪੈਸੇ ਵਾਲੇ ਚੱਲਦੀ ਆ ਅੱਜ ਕੱਲ੍ਹ, ਨਾ ਬਾਪ ਬੜਾ ਨਾ ਬਈਆ, ਸਬਸੇ ਬੜਾ ਰੁਪਈਆ ਦੇ ਓ ਸਾਬ ਏ ਅੱਜ ਕੱਲ੍ਹ। ਪੈਸਾ ਤੇ ਸਬ ਰਿਸ਼ਤੇਦਾਰੀ, ਪੈਸਾ ਨੀ ਤੇ ਕੋਈ ਵੀ ਨੀ ਐ।
ਜਿਹਦੇ ਕੋਲ ਪੈਸਾ ਹੈਗਾ ਓ ਓਹੀ ਸਾਰੇ ਆਪਣੇ ਨੇ।
ਆਪਣੇ-ਆਪਣੇ ਨੇ ਜੀ, ਕੋਈ ਨੀ ਹੈ ਸਈ ਗੱਲ ਐ। ਕੋਈ ਨੀ ਪੁੱਛਦਾ ਗਰੀਬ ਨੂੰ ਅੱਜ ਕੱਲ੍ਹ, ਸਭ ਰਿਸ਼ਤੇਦਾਰੀ ਪੈਸੇ ਵਾਲੀ ਰਿਸ਼ਤੇਦਾਰੀ ਏ।
ਹੂੰ, ਹੂੰ।
ਸਾਡਾ ਅਪਣੇ ਦੇਖਲਓ ਭਤੀਜੀ ਦਾ ਵਿਆਹ ਏ ਭਰਾਵਾਂ ਸੱਦੇ ਈ ਨੀ ਸਾਡੇ। ਸਾਡੇ ਬੇਟੇ ਦਾ ਸਾਡੇ ਬੇਟੇ ਦਾ ਵਿਆਹ ਸੀ ਅਸ ਸੱਦਿਆ ਬੁਲਾਏ ਆਏ ਨੇ ਮੈਂ ਆਪਣੇ ਦਿਲੋ ਬੇਟੀ ਦਾ ਵਿਆਹ ਵੇਖਲੋ ਸੱਦਿਆ ਨੀ ਬਸ। ਅਸੀਂ ਤਾਂ ਚੁੰਨੀ ਚੜਾ ਕੇ ਕਰਨ ਲੱਗੇ ਆ ਫੋਨ ਕਰਤਾ ਚੁੰਨੀ ਚੜਾ ਕਰਣ ਮੈਂ ਠੀਕ ਐ ਮੈਂ ਕਿਹਾ।
ਗਲਤ ਗੱਲ ਐ ਨਾ ਰਿਸ਼ਤਦਾਰੀ ਰਿਸ਼ਤਦਾਰੀ ਵੱਧਣ ਨਾਲ ਈ ਕੋਈ ਬੁਲਾਏ ਆਣ ਜਾਣ ਨਾਲ ਈ ਵੱਧੇਗੀ ਨਾ, ਤੁਸੀਂ ਪਹਿਲੇ ਈ ਮਨਾ ਕਰੇਓ ਕੁੜੀ ਦਾ ਵਿਆਹ ਬੰਦਾ ਆਏਗਾ ਦੇਗਾ ਈ ਨਾ ਕਿਸੇ ਨੂੰ ਲਏਗਾ ਥੋੜ੍ਹੀ ਨਾ।
ਹਾਂ, ਤੇ ਚੁੰਨੀ ਚੜਾ ਕੇ ਕਰਨਾ ਐ, ਮੈਂ ਕਿਹਾ ਠੀਕ ਏ ਚਲੋ ਚੁੰਨੀ ਚ ਆ ਕਰਨਾ ਕਰੋ ਤੁਸੀਂ, ਪੁੱਛਦਾ ਨੀ ਸਹੀ ਗੱਲ ਏ ਪੈਸੇ ਦੀ ਰਿਸ਼ਤੇਦਾਰੀ ਏ ਨਾ। ਉਹੀ ਗੱਲ ਐ ਨਾ, ਪੈਸੇ ਵਾਲੀ ਜਾਦਾ, ਸਾਰੇ ਅੱਜ ਕੱਲ੍ਹ ਗਰੀਬਾਂ ਨੂੰ ਕੋਈ ਨੀ ਪੁੱਛਦਾ, ਕੀ ਕਰੇ,
ਇਹ ਤੇ ਬਸ ਰੱਬ ਦਾ ਹੱਥ ਹੋਣਾ ਚਾਹੀਦਾ ਸਿਰ ਤੇ, ਉਹ ਪੁੱਛਦੇ ਪਏ ਨੇ ਸ ਉਹੀ, ਉਹੀ ਸਭ ਦੇ ਨਾਲ ਹੈਗ
ਹੂੰ, ਸਭ ਦੇ ਨਾਲ ਏ, ਸਹੀ ਗੱਲ ਏ ਰੱਬ ਦਾ ਆਸਰਾ ਹੋਣਾ ਚਾਹੀਦਾ ਸਭ ਤੋਂ ਵੱਡਾ। ਸਤਿਗੁਰ ਨਾਨਕ,
ਹਾਂਜੀ, ਜਿਨ ਕੱਲ੍ਹ ਰਾਖੀ ਮੇਰੀ,
ਹੋਰ ਕੀ ਕਰੀਏ, ਨਈ ਤੇ ਨਾ ਸਈ, ਅਸੀਂ ਘਾਰ ਤੁਸੀਂ ਆਪਣੇ ਘਰ।
ਬਿਲਕੁਲ-ਬਿਲਕੁਲ, ਇਹ ਤੇ ਪਿਆਰ ਹੁੰਦਾ।
ਹਾਂ, ਜੇ ਅੱਜ ਕੱਲ੍ਹ ਪਿਆਰ ਰਿਆ ਕਿਥੇ ਅੱਜ ਕੱਲ੍ਹ ਪੈਸੇ ਵੀ- ਰਿਸ਼ਤੇਦਾਰੀ ਪਿਆਰ ਨੀ ਰਿਆ ਅੱਜ ਕੱਲ੍ਹ, ਖੂਨ ਨੀ ਬਦਲ ਖੂਹ ਈ ਪਾਣੀ ਹੋ ਗਿਆ ਅੱਜ ਕੱਲ੍ਹ।
ਹੋਰ ਤਾਂਹੀ ਹੋ ਗਿਆ।
ਪਾਣੀ ਹੋ ਗਿਆ ਅਜ ਕੱਲ੍ਹ, ਕੋਈ ਰਿਸ਼ਤੇਦਾਰ ਨੀ ਨਜ਼ਰ ਆਂਦ ਪੈਸੇ ਦੀ ਰਿਸ਼ਤੇਦਾਰੀ ਨਜ਼ਰ ਆਉਂਦੀ ਲੋਕਾਂ ਨੂੰ, ਪੈਸਾ ਤੇ ਬਸ ਰਿਸ਼ਤੇਦਾਰੀ ਏ।
ਆਹ ਲੋੜ ਪੈਂਦੀ ਕੋਈ ਵਰਤ, ਤਕਦਾ ਈ ਨੀ ਬੁਲਾ ਕੇ ਰਾ
ਪਤਾ ਨੀ ਬੁਲਾ ਕੇ ਨੀ ਰਾਜੀ, ਦੇਨਾ ਨੇ ਲੈ ਬ ਗੱਲ ਪੈਸੇ ਦੀ ਗੱਲ ਆ ਗਈ ਨਾ ਫੇਰ ਓਥੇ ਈ।
ਹੂੰ।
ਤੇ ਕੋਈ ਮੰਗ ਨਾ ਲਵੇ ਗਰੀਬ ਏ ਪੂਰੇ ਸੂਰੇ ਵੇ ਮਤਾ ਸਾਡੇ ਕੋਲ ਮੰਗਣ ਪੈਸਾ। ਉਹ ਗੱਲ ਆਦੀ ਨਾ।
ਬਿਲਕੁਲ। ਤੇ ਬਸ ਮਾਹੌਲ ਬੜਾ ਈ ਖ਼ਰਾਬ ਹੈਗਾ। ਭਾਰਤ ਦਾ। ਬੰਦਾ ਨਾ ਬਾਰ ਜਾ ਸਕਦਾ। ਕਮਾਣ ਵਾਸਤੇ ਬਾਰ ਜਾਏ। ਬਾਰ ਵੀ ਕੋਈ ਪੈਸਾ ਨ੍ਹੀਂ ਹੈਗਾ ਖ਼ਰਚਾ ਏਨਾ।
ਬਾਰ ਵੀ ਤੇ ਨਈ ਜਾ ਸਕਦੇ। ਬਾਰ ਕਿਤੇ ਜਾ ਪੈਸਾ ਚਾਈਦਾ ਬਾਰ ਜਾਣ ਅਸੇ। ਲੱਖਾਂ ਰੁਪਇਆ ਲਗਾਓ। ਪੈਲੈ ਲਾਓ ਬਾਰ ਜਾਓ। ਫੇਰ ਮਿਲੇ ਨਾ ਮਿਲੇ ਕੰਮ। ਬਾਰ ਜਾ ਕਰ ਵੀ ਲੱਖਾਂ ਰੁਪਏ ਲਾਓ- ਪਤੀ ਵੀਹ ਲੱਖ ਰੁਪਏ ਲਾਓ ਬਾਰ ਜਾਣਾ ਅਸੇ। ਫੇਰ ਕੰਮ ਮਿਲੇ ਨਾ ਮਿਲੇ। ਫੇਰ ਹੁਣ ਕਿਸਮਤ ਦੀ ਗੱਲ ਏ ਨਾ ਫੇਰ। ਫੈਮਲੀ ਸਡਕੇ ਪਰਿਵਾਰ ਛੱ ਛੱਡ ਕੇ ਕੱਲੇ ਤੁਸੀਂ ਜਾਓਗੇ। ਫੇਰ ਕੋਈ ਜੇਸਟਮੈਂਟ ਹੁੰਦੀ ਏ ਨਈ ਹੁੰਦੀ।
ਬਿਲਕੁਲ ਉਹ ਤੇ ਹੈ ਹੀਏ ਕਿਸੇ ਨੂੰ ਅੰਦਰ ਥੋੜ੍ਹੀ ਨਾਤਾ ਜਾਣਦਾ ਅੰਦਰ ਬੰਦਰ ਕਿਵੇਂ